ਹੈਲੋ
ਹੈਲੋ ਸਤਿ ਸ਼੍ਰੀ ਕਾਲ ਸਰ
ਸਤਿ ਸ਼੍ਰੀ ਕਾਲ ਕਾਹ ਐ ਕਿਥੋ ਬੋਲ ਰਹੇ ਹੋ
ਹਾਂਜੀ ਮੈਂ ਪਟਿਆਲੇ ਤੋਂ ਗੱਲ ਕਰੀ ਆਂ
ਠੀਕ ਹ ਠੀਕ ਹ ਹੋਰ ਕੀਮੀਆ ਸੇਫ ਸੇਕ ਠੀਕ ਹ
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਨੇ ਸਾਰੇ
ਬਹੋਤ ਵਧੀਆ ਬਹੋਤ ਵਧੀਆ
ਤੇ ਹੋਰ ਕੀ ਕਰਦੇ ਸੀਗੇ
ਬਸ ਕੁਛ ਨੀ ਹੁਨ ਖੇਤੋਂ ਆਇਆ ਸੀ
ਅੱਛਾ ਅੱਛਾ ਖੇਤੀ ਕਰਦੇ ਆ ਤੁਸੀਂ
ਹਾਂਜੀ ਹਾਂਜੀ ਖੇਤੀ ਕਰਦੇ
ਵਧੀਆ ਚਲੀ ਜਾਂਦਾ ਕੰਮ
ਹਾਂ ਬਹੋਤ ਵਧੀਆ ਮੈਡਮ ਬਹੋਤ ਵਧੀਆ
ਚਲੋ ਠੀਕ
ਤੇ ਹੁਨ ਤਾ ਮਤਲਬ ਤੁਸੀਂ ਸਾਰਾ ਧਿਆਨ ਆਪ ਹੀ ਰੱਖਦੇ ਹੋ ਕਿ ਕੋਈ ਨਾਲ ਕਰਾਉਂਦਾ ਤੁਹਾਡੇ
ਨਹੀਂ ਨਾਲ ਤੇ ਕੋਈ ਨੀ ਕਰਾਂਦਾ ਉਸਦੇ ਘਰ ਪੰਜ। ਤਿੰਨ ਚਾਰ ਪਸ਼ੂ ਰੱਖੇ ਹੋਏ ਨੇ। ਉਹਨਾ ਲਈ ਚਾਰਾ ਚੂਰਾ ਲੈ ਕੇ ਆਣਾ ਪੈਂਦੈ।
ਠੀਕੇ ਠੀਕੈ।
ਤੇ ਕੁਛ ਥੋੜਾ ਬਹੋਤਾ ਖੇ ਤੀ ਦਾ ਹੁੰਦਾ ਤੇ ਉਹ ਵੀ ਕਰੀ ਜਾਂਦੇ ਆ ਨਾਲ।
ਹਾਂਜੀ ਨੀ ਚਲੋ ਵਧੀਆ ਆਪਣਾ ਐ ਵੀ ਆਪਣਾ ਹੋਈ ਜਾਂਦਾ ਨਾ ਖ਼ਰਚਾ ਕਿਉਂਕਿ ਹਾਂਜੀ। ਹੈਲੋ ਸਰ ਆਵਾਜ਼ ਆ ਰਹੀ ਆ ਤੁਹਾਨੂੰ।
ਹੈਲੋ
ਹਾਂਜੀ-ਹਾਂਜੀ।
ਮਹਿੰਗਾਈ ਬਹੋਤ ਜਿਆਦਾ ਵੱਧ ਗਈ ਮੈਂ ਤਾਂ ਇਹੀ ਗੱਲ ਕਰ ਰਿਹਾ ਸੀ। ਮਹਿੰਗਾਈ ਹਰ ਇੱਕ ਚੀਜ਼ ਬਹੋਤ ਮਹਿੰਗੀ ਹੋ ਗਈ।
ਹਾਂਜੀ ਉਹ ਤਾਂ ਹੈਗਾ ਕਿਉਂਕਿ ਦੇਖੋ ਹਨਾ ਗੱਲ ਹਾਂਜੀ ਹਰ ਇੱਕ ਚੀਜ਼ ਇਹ ਮਹਿੰਗੀ ਹੈ ਚਾਹੇ ਜਿਹੜੀ ਤੁਸੀਂ ਛੋਟੀ ਤੋਂ ਛੋਟੀ ਚੀਜ਼ ਵੀ ਲੈ ਲਓ ਉਹ ਵੀ ਬਹੁਤ ਮਹਿੰਗੀ ਹੈ।
ਪਹਿਲਾਂ ਪਹਿਲਾਂ ਦਾ ਜ਼ਮਾਨਾ ਕੁਛ ਹੋਰ ਸੀ ਪਹਿਲਾਂ ਘੱਟ ਘੱਟ ਪੈਸੇ ਨਾਲ ਵੀ ਚੱਲ ਜਾਂਦਾ ਸੀ ਹੁਣ ਤੇ ਬਹੁਤ ਜ਼ਿਆਦਾ ਦਿੱਕਤ ਆਣ ਲੱਗ ਗਈ।
ਹਾਂਜੀ-ਹਾਂਜੀ
ਹਾਂ ਆਦਮੀ ਨੇ ਆਪਨੇ ਜ਼ਰੂਰਤਾਂ ਵੱਧ ਕਰ ਲਈਆਂ ਨੇ ਹੁਨ ਲਾਓ ਤੁਸੀਂ ਜਿਹੜਾ। ਜਿਹੜਾ ਬੰਦਾ ਖੇਤੀ ਕਰਦਾ ਓਹ ਖੇਤੀ ਕਰਨ ਵਾਲੇ ਬੰਦੇ ਨੂੰ ਪੁਛ ਖੇ ਤੀ ਚੋਂ ਬਚ ਹੀ ਨਹੀਂ ਰਿਹਾ' ਨਾ ਪਸੂਆਂ ਚੋਂ ਬਚ ਰਿਹਾ। ਪੰਜਾਹ- ਸੱਠ ਰੁਪਏ ਕਿੱਲੋ ਦੁੱਧ ਵਿਕਦਾ।
ਹਾਂਜੀ, ਬਿਲਕੁਲ ਜੀ।
ਹਾਂ, ਪੰਜਾਹ- ਸੱਠ ਰੁਪਏ ਕਿੱਲੋ ਦੁੱਧ ਵਿਕਦਾ। ਉਹਦੇ ਚ' ਕੀ ਬਣਦਾ ਕੁਛ ਨੀ ਬਣਦਾ ਹੈਗਾ। ਤਾਂ ਡੰਗਰਾਂ ਦਾ ਚਾਰੇ ਤੇ' ਚਾਰੇ ਤੇ ਤੇ ਦਾਣੇ ਤੇ ਖਰਚ ਹੋ ਜਾਂਦਾ। ਘਰ ਲਈ ਕੁਛ ਨੀ ਵੱਧਦਾ ਹੈਗਾ ਜੀ।
ਹਾਂਜੀ। ਉਹੀ ਹੈ ਨਾ ਕਿ ਦੇਖੋ, ਹੁਣ ਅਗਰ ਘਰ ਦੇ ਵਿੱਚ ਪੰਜ ਮੈਂਬਰ ਨੇ' ਤਾਂ ਤਾਂ ਅਗਰ ਉਹਦੇ ਵਿੱਚ ਕਿਉੰ, ਪੰਜ ਮੈਂਬਰ ਕਮਾ ਰਹੇ ਨੇ ਤਾਂ ਥੋੜਾ- ਈਜ਼ੀ ਹੋ ਸਕਦਾ ਹੈ। ਇਕੱਲੇ ਬੰਦੇ ਲਈ ਬਹੁਤ ਮੁਸ਼ਕਿਲ ਹੁੰਦਾ ਹੈ।
ਇਕੱਲਾ ਬੰਦਾ ਤਾਂ ਰਾਜੇ, ਸਟਰਗਲ ਹੀ ਕਰ ਰਿਹਾ। ਹੁਣ ਕੁਛ ਨਹੀਂ ਕਰ ਸਕਦਾ ਇਕੱਲਾ ਬੰਦਾ ਬਸ ਸਿਰਫ। ਪਏ ਮੈਂ ਵੀ। ਇੰਨਾ ਕੁ ਕੰਮ- ਕਾਰ ਕਰਕੇ ਬਸ ਸਿਰਫ ਰੋਟੀ -ਪਾਣੀ ਚੱਲਦਾ ਰਾਜੇ। ਨਾ ਤ ਕੁ ਸੇਵ ਹੋ ਸਕੇ।
ਹਾਂਜੀ-ਹਾਂਜੀ। ਹਾਂਜੀ। ਉਹੀ ਹੈ ਨਾ ਦੇਖੋ, ਜਿਵੇਂ ਪਹਿਲਾਂ ਤਾਂ ਇੰਨਾ ਕੁਛ ਹੁੰਦਾ ਵੀ ਨਹੀ ਸੀਗਾ। ਹੁਣ ਤੁਸੀਂ ਦੇਖ ਲਓ। ਏ ਸ, 'ਟੀ ਵੀ 'ਹਰ ਇੱਕ ਚੀਜ਼ ਦੀ ਆਪਾਂ ਨੂੰ ਲੋੜ ਹੈ। ਕਿਉਕਿ ਕਿ ਜਿਵੇਂ- ਜਿਵੇਂ ਟਾਈਮ ਬਦਲ ਰਿਹਾ ਆ।
ਬਿਲਕੁਲ-ਬਿਲਕੁਲ-ਬਿਲਕੁਲ ਮੈਡਮ ਬਿਲਕੁਲ।
ਕਿਉਂਕਿ ਟਾਈਮ ਦੇ ਨਾਲਾ ਨਾਲ ਹਰ ਇੱਕ ਚੀਜ਼ ਅਗਲਾ ਕਹਿੰਦਾ ਵੀ ਹਾਂ, ਹਨਾ। ਚਲੋ ਆਪਣੇ ਬੱਚੇ ਬੱਚਿਆਂ ਨੂੰ ਅਸੀਂ ਚੀਜ਼ ਇਹ ਪ੍ਰੋਵਾਈਡ ਕਰੀਏ। ਚਾਹੇ ਅਸੀਂ ਇਹ ਚੀਜ਼ ਨਹੀਂ ਵੀ ਲਈ।
ਉਹੀ ਹੈ ਨਾ, ਕਿਹਾ ਹਰ ਇੱਕ ਮਾਂ -ਪਿਓ ਦਾ ਇਹੀ ਹੁੰਦਾ ਵੀ ਮੇਰੇ ਬੱਚੇ। ਹਰ ਇੱਕ ਚੀਜ਼ ਬਰਤਣ ਚਾਹੀਔ ਤੋਂ ਦੇਖੋ, ਤੁਸੀਂ ਪੈਟਰੋਲ ਕਿੱਥੇ ਚਲਾ ਗਿਆ। ਇੱਕ ਸੌ ਪੰਜ ਰੁਪਏ ਲੀਟਰ ਹੋ ਗਿਆ ਪੈਟਰੋਲ।
ਹਾਂਜੀ। ਠੀਕ ਹੈ, ਠੀਕ ਹੈ।
ਕੀ ਏ ਰਾਜੇ, ਮੈਂ ਤਾਂ ਸੇਂਕਲ ਲੈ ਲਿਆ, ਹੁਣ ਮੈਂ ਤਾਂ ਸਾਈਕਲ ਤੇ ਜਾਂਦਾ ਬਾਹਰ।
ਹਾਂਜੀ ਨੀ ਚਲੋ ਵਧੀਆ, ਐਵੇਂ ਕਿਉਂ ਕਹਿਏ ਹੈਨਾ। ਦੇਖਲੋ ਵੀ, ਪਹਿਲਾਂ ਕਿੱਥੇ ਬੰਦਾ ਹੈਨਾ ਸੌ ਰੁਪਏ ਚ ਇੰਨਾ ਕੁਛ ਲੈਕੇ ਆਉਂਦਾ ਸੀਗਾ। ਹੁਣ ਸੌ ਰੁਪਏ ਦੀ ਇੱਕ ਚੀਜ਼ ਮਸਾਂ ਆਉਂਦੀ ਹੈ।
ਬਹੁਤ ਬੇਹਤਰ ਹੈ ਜੇ ਕੋਈ, ਦਸ ਵਾਲਾ ਕੰਮ ਰਹਿ ਗਿਆ। ਜਿਵੇਂ ਦਸ ਰੁਪਏ ਦਾ ਨੋਟ ਸੀਗਾ ਨਾ ਅੱਜ ਤੋਂ ਕੁਛ ਸਾਲ ਪਹਿਲਾਂ ਜਿਵੇਂ ਦਸ ਰੁਪਏ ਬੱਚੇ ਮੰਗਦੇ ਸੀਗੇ। ਹੁਣ ਤਾਂ ਬੱਚੇ ਦਸ ਰੁਪਏ ਮੰਗਦੇ ਹੀ ਨਹੀਂ। ਹੁਣ ਤਾਂ ਸੌ ਰੁਪਏ ਮੰਗਦੇ ਆ। ਕਿਉਂਕਿ, ਕੁਛ ਆਉਂਦਾ ਹੀ ਨਹੀਂ ਹੈਗਾ ਬਾਜ਼ਾਰ ਤੋਂ
ਹਾਂਜੀ ਬਿਲਕੁਲ, ਉਹੀ ਹੈ ਨਾ ਕਿ ਪਹਿਲਾਂ ਵਾਲਾ ਜ਼ਮਾਨਾ ਚਲੋ ਹੈਨਾ ਫੇਰ ਵੀ ਬਹੁਤ ਵਧੀਆ ਸੀਗਾ। ਮੰਹਗਾਈ ਘੱਟ- ਘੱਟ ਸੀਗੀ।
ਮਂਹਗਾਈ ਵੀ ਘੱਟ ਸੀਗੀ। ਲੋਕ ਨਾ ਥੋੜ੍ਹੇ ਚ ਖ਼ੁਸ਼ ਸੀਗੇ। ਹੁਣ ਜਿਤਰ੍ਹਾਂ -ਜਿਤਰ੍ਹਾਂ ਸਮਾਂ ਚੇਂਜ ਹੋ ਰਿਹਾ। ਦੁਨੀਆਂ ਬਹੁਤ ਜ਼ਿਆਦਾ ਫਾਸਟ ਹੋ ਗਈ। ਇਸ ਕਰਕੇ ਉਸੇ ਮੁਤਾਬਕ ਖਰਚੇ ਨੇ। ਹੁਣ ਨਾ ਤਾਂ ਨਾ ਤਾਂ ਘਰੇ ਕਿਸੇ ਚੀਜ਼ ਬਿਨਾ ਸਰੇ ਰਾਜੇ। ਪਹਿਲਾਂ ਤਾਂ ਐਵੇਂ ਸੀਗਾ ਵੀ ਚਲੋ ਥੋੜਾ ਬਹੁਤਾ ਆਦਮੀ, ਇਕ ਹੁਣ ਮੈਂ ਪਹਿਲਾ ਖੇਤ ਦੇ ਵਿੱਚ ਮਿਰਚ ਵਗੈਰਾ, ਪਿਆਜ ਵਗੈਰਾਸਭ ਕੁਛ ਮੈਂ ਖੇਤ ਤੋਂ ਲਿਆਂਦਾ ਸੀ।
ਹਾਂਜੀ। ਠੀਕ ਹੈ ਜੀ, ਠੀਕ ਹੈ।
ਹੁਣ ਉਹਨਾਂ ਦੇ ਜਦੋਂ ਉਹਨਾਂ ਦੇ ਪਨੀਰੀ ਲੈਣ ਜਾਂਦੇ ਆਂ ਉਹੀ ਬਹੁਤ ਮਹਿੰਗੀ ਆ।
ਹਾਂਜੀ। ਨੀ ਉਹੀ ਹੈ ਨਾ, ਜਿਵੇਂ ਦੇਖਲੋ ਨਾ ਤ ਕਿੰਨਾ ਉਹਤੇ ਵੀ ਕਿੰਨਾ ਕਰਨਾ ਪੈਂਦਾ ਹਨਾ। ਉਹਨਾਂ ਨੂੰ ਲੈ ਕੇ ਪਹਿਲਾਂ ਉਹਦੇ ਬੀਜ ਲੈ ਕੇ ਆਉਣੇ ਪੈਂਦੇ, ਉਹਨੂੰ ਬੀਜਣਾ ਪੈਂਦਾ ਫੇਰ ਉਹਦਾ ਧਿਆਨ ਰੱਖਣਾ ਪੈਂਦਾ। ਤੇ ਇਹ ਨੀ ਪਤਾ ਵੀ ਆਪਾਂ ਨੂੰ ਉਨਾਂ ਦਾ ਉਨਾ ਮੁੱਲ ਪਵੇ ਜਾਂ ਨਾ ਪਵੇ।
ਹਾਂ, ਉਹੀ ਹੈ ਨਾ ਰਾਜੇ ਉਹੀ ਹੈ ਨਾ, ਅਵਾਰਾ ਪਸ਼ੂ ਬਹੁਤ ਜਿਆਦਾ ਹੋ ਗਏ। ਅਵਾਰਾ ਪਸ਼ੂ ਨੀ ਛੱਡਦੇ ਹੈਗੇ। ਕੁਛ ਤਾਂ ਪਿੰਡ ਦੇ ਨਾਲ ਹੀ ਨੇ ਅਪਣੇ ਖੇਤ ਨੇ ਜਿਹੜੇ ਪਿੰਡ ਦੇ ਨਾਲ ਹੀ। ਉੱਥੇ ਨਾ ਬੜੀ ਜਿਆਦਾ ਸਮੱਸਿਆ ਪਿੰਡ ਦੇ ਨਾਲ ਕਰਕੇ, ਉੱਥੇ ਤਕਰੀਬਨ ਜੋੜ ਆ ਔ, ਜਿਵੇਂ ਕੋਈ ਖੁਲਾ ਪਸੂ ਆ ਗਿਆ ਜਾਂ ਕੋਈ ਉੱਥੇ ਬਹੁਤ ਦਿੱਕਤ ਰਹਿੰਦੀ ਹੈ ਰਾਜੇ।
ਹਾਂਜੀ ਉਹੀ ਹੈ ਕਿ ਇਹ ਅਵਾਰਾ ਪਸੂ ਹੈਨਾ ਕੁਛ ਛੱਡਦੇ ਨੀ ਹੈਗੇ। ਕੁਛ ਵੀ ੳਹ ਲਗਾ ਲੋ ਇਹਨਾਂ ਦਾ ਵੀ ਅਗਰ, ਇਹਨਾਂ ਨੂੰ ਵੀ ਅਗਰ ਸਰਕਾਰ ਹਾਂਜੀ।
ਸਵੇਰੇ ਮੈਂ ਅਹ ਸਵੇਰੇ ਮੈਂ ਜਦੋਂ ਪੱਠੇ ਲੇ ਕੇ ਆਇਆ ਅਹ ਤਾਂ ਮੇਰੇ ਖੇਤ ਦੇ ਵਿੱਚ ਛੇ ਤੋਂ ਲੈ ਕੇ ਸੱਤ ਪਸੂ ਅਵਾਰਾ ਖੜ੍ਹੇ ਸੀ। ਆਰੋ ਮੇਰਾ ਸ ਆ ਰਾ ਅੱਧਾ ਮੇਰਾ ਹਰਾ ਚਾਰਾ ਉਹ ਖਰਾਬ ਕਰ ਗਏ, ਕੁਛ ਤਾਂ ਹੈ ਹੀ ਹਰਾ ਚਾਰਾ ਘੱਟ ਸੀ। ਅੱਧਾ ਤੋਂ ਵੱਧ ਖਾਂਦੇ ਘੱਟ ਨੇ ਖ਼ਰਾਬ ਵੱਧ
ਹਾਂਜੀ। ਉਹੀ ਹੈ ਕਿ ਅਗਰ ਹੈਨਾ ਸਰਕਾਰ ਥੋੜੇ ਜਿਹੇ ਕਦਮ ਚੁੱਕੇ ਇਹਨਾਂ ਵਾਸਤੇ, ਵੀ ਚਲੋ ਅਗਰ ਕੁਛ ਹੋਵੇ ਨੁਕਸਾਨ ਘੱਟ ਹੋਵੇ ਅਪਣਾ ਵੀ
ਐਵੇਂ ਆ ਅਗਰ ਨਾ ਇਹਨਾਂ ਲਈ ਕੋਈ ਗਊਸ਼ਾਲਾ ਵਗੈਰਾ ਜਾਂ ਉਹ ਕੋਈ ਬਣ ਜਾਵੇ ਇਹ ਤਾਂ ਜੋ ਜੋ ਵੀ ਇਹ ਪਸੂ ਫਿਰਦੇ ਨੇ ਉਹ ਵੀ ਸਾਰੇ ਦੇ ਸਾਰੇ ਇਹ ਨਾਂ ਜ਼ਿਮੀਦਾਰਾਂ ਦੇ ਛੱਡੇ ਹੋਏ ਨੇ। ਪਹਿਲਾਂ ਤਾਂ ਇਹਨਾਂ ਗਾਈਆਂ ਤੋਂ ਦੁੱਧ ਪੀਂਦੇ ਨੇ ਇਹ, ਫਿਰ ਦੁੱਧ ਪੀ ਕੇ ਬਾਦ ਦੇ ਵਿੱਚ ਜਦੋਂ ਇਹ ਦੁੱਧ ਦੇਣਾ ਬੰਦ ਕਰ ਦਿੰਦੀਆਂ ਨੇ, ਫੇਰ ਇਹਨਾਂ ਨੂੰ ਛੱਡ ਦਿੰਦੇ ਨੇ। ਫੇਰ ਏ ਵਿਚਾਰੇ ਕਿ ਖਾਣਗੇ ਤਾਂ ਸਹੀ ਨਾ ਕੁਛ ਨਾ ਕੁਛ
ਬਿਲਕੁਲ ਬਿਲਕੁਲ ਉਹੀ ਹੈ ਨਾ ਕਿ ਜਦੋਂ ਤੱਕ ਉਹਨਾਂ ਲੋੜ ਸੀਗੀ ਉਹਨਾਂ ਨੂੰ ਰੱਖਦੇ ਨੇ ਫਿਰ ਉਹਨਾਂ ਨੂੰ ਛੱਡ ਦਿੰਦੇ
ਬਿਲਕੁਲ ਵੀ ਕੋਈ ਜਿਹੜਾ ਇਨਸਾਨ ਆ ਨਾ ਉਹ ਸਿਰਫ ਆਪਣੇ ਲਈ ਹੀ ਸੋਚਣ ਲੱਗ ਗਿਆ ਆਪਣੇ ਲਈ ਹੀ ਸੋਚਦਾ ਉਹ ਉਹ ਐਵੇਂ ਨਹੀਂ ਸੋਚਦਾ ਵੀ ਮੈਂ ਜਿਸ ਸਮਾਜ ਚ ਰਹਿ ਰਿਹਾ ਉਹਦੇ ਉਹਦੇ ਵੱਲ ਵੀ ਥੋੜਾ ਬਹੁਤਾ ਧਿਆਨ ਦੇਵਾਂ
ਹਾਂਜੀ ਉਹੀ ਹ ਨਾ ਕਿ ਇਨਸਾਨੀਅਤ ਨੀ ਰਹੀ ਹੈਗੀ ਬਹੁਤ ਫਰਕ ਪੈ ਗਿਆ ਹੁਣ ਟਾਈਮ ਤੇ ਹਾਂ
ਸੀਗਾ ਮੈਡਮ ਜੀ ਪਹਿਲਾਂ ਇਨਸਾਨੀਅਤ ਹੁੰਦੀ ਸੀ ਜੋ ਜੋ ਜਿਮੀਦਾਰ ਸੀ ਉਹ ਉਹ ਦਸ-ਦਸ ਪਸੂ ਤੂੰ ਲੈ ਕੇ ਜਾਂਦੀ ਸੀਗੇ ਸਵੇਰੇ ਉਹਨਾਂ ਨੂੰ ਖੇਤ ਚ ਲੇ ਇਹ ਜਾਣਾ ਤੇ ਸ਼ਾਮ ਨੂੰ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਤੇ ਖੇਤ ਦੇ ਵਿੱਚ ਹੀ ਉਹਨਾਂ ਨੂੰ ਹਰਾ ਚਾਰਾ ਦੇਣਾ ਤੇ ਇੱਥੇ ਹੁਣ ਹੁਣ ਤ ਰਾਾਜੀ ਕਿਸੇ ਕੋਲ ਨਾ ਤਾਂ ਕੋਈ ਪਸ਼ੂਏ ਰੱਖਦਾ ਜਿਹੜਾ ਰੱਖਦਾ ਉਹ ਵੀ ਇੱਕ ਤੋਂ ਲੈ ਕੇ ਦੋ ਰੱਖਦਾ ਉਹ ਵੀ ਸਾਲ ਤੋਂ ਲੈ ਕੇ ਛੇ ਮਹੀਨਿਆਂ ਦੇ ਵਿੱਚ ਚਿਰ ਰੱਖਦਾ। ਉਸ ਤੋਂ ਬਾਅਦ ਜਦੋਂ ਉਹ ਦੁੱਧ ਦੇਣ ਤੋਂ ਹਟ ਜਾਂਦੇ ਨੇ ਤਾਂ ਰਾਤ ਨੂੰ ਜਾ ਕੇ ਕਿਤੇ ਨਾ ਕਿਤੇ ਛੱਡ ਆਉਂਦੇ ਨੇ, ਕਿ ਇਹ ਕਿਹੜਾ ਹੁਣ ਦੁੱਧ ਦੇਂਦੀ ਆ, ਮਤਲਬੀ ਹੋ ਗਈ ਰਾਜੇ ਮਤਲਬ ਹੀ ਹੋ ਗਈ ਦੁਨੀਆ।
ਬਿਲਕੁਲ, ਵੈਸੇ ਤੁਸੀਂ ਦੱਸੋਗੇ ਵੀ ਕਿੰਨਾ ਕੁ ਮਤਲਬ ਰੇਟ ਹੁੰਦਾ ਇਹਨਾਂ ਦਾ ਵੀ ਪਸ਼ੂਆਂ ਦਾ ਕਿੰਨਾ ਕਿੰਨਾ ਕੁ ਰੇਟ ਹੁੰਦਾ
ਜਿਵੇਂ ਦੇ ਤੁਸੀਂ ਮੈਂ ਇੱਕ ਪਹਿਲਾਂ ਮੱਜਕ ਲੈਣ ਦੀ ਸਲਾਹ ਬਣਾਈ ਸੀ ਤੇ ਮੈਂ ਇੱਕ ਮੱਝ ਲਵਾਂ ਉਹ ਜਦੋਂ ਮੈਂ ਰੇਡ ਪੂਣੇ ਆ ਤਾਂ ਮੇਰੇ ਪੈਰਾਂ ਤੋਂ ਆਉਂਦਾ ਜਮੀਨ ਹ ਖਿਸਕ ਗਈ ਉਹ ਮੰਗ ਉਹ ਦਸ ਕਿਲੋ ਦੁੱਧ ਰਸੀ ਮੱਝ
ਠੀਕ ਹੈ
ਦਸ ਕਿਲੋ ਮੱਜ ਦਿੰਦੀ ਸੀ। ਦੁੱਧ ਤੇ ਉਹਨੇ ਰੇਟ ਮੰਗਿਆ ਮੇਤੋਂ ਇਕ ਲੱਖ ਅਸੀਂ ਹਜਾਰ ਰੁਪਿਆ
ਹਾਂਜੀ ਹਾਂਜੀ ਇਹ ਤਾਂ ਬਹੁਤ ਜਿਆਦਾ
ਬਹੁਤ ਜਿਆਦਾ ਰਾਜੇ ਜੋ ਸਾਡੇ ਵਰਗੇ ਘੱਟ ਜਮੀਨ ਵਾਲੇ ਜਿਮੀਦਾਰ ਨੇ ਨਾ ਉਹ ਉਹ ਉਹ ਇੰਨੇ ਪੈਸੇ ਨਹੀਂ ਰਾਜੇ ਕਿਤੋਂ ਉਹ ਕਰ ਸਕਦੇ ਫਿਰ ਮੈਂ ਤਾਂ ਚੁਸਤੀ ਹੋ ਕੇ ਆ ਗਿਆ ਆ ਕੇ ਫਿਰ ਮੈਂ ਤਾਂ ਇੱਕ ਕਾਂ ਦੇ ਪੰਦਰਾਂ ਹਜ਼ਾਰ ਦੀ ਇੱਕ ਗਾਂ ਲੈ ਲਈ ਉਹ ਗਾਂ ਵਧੀਆ ਢੇਰੀਆ ਤਿੰਨ ਤੋਂ ਲੈ ਕੇ ਟਾਈ ਕਿਲੋ ਦੁੱਧੀ ਕ ਟਾਈਮ ਦਾ ਦੇ ਦਿੰਦੀ ਹ ਰਾਜੇ ਚਲ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਹੋਈ ਜਾਂਦਾ ਉਹਦੇ ਨਾਲ
ਹਾਂਜੀ ਮਤਲਬ ਮਝ ਦਾ ਰੇਟ ਜਿਆਦਾ ਹੁੰਦਾ ਗਾਂ ਨਾਲੋਂ
ਅੱਜ ਤਾਂ ਬਹੁਤ ਜ਼ਿਆਦਾ ਰੇਟ ਹੁੰਦਾ ਰਾਜੇ ਗਾਵਾਂ ਨਾਲੋਂ ਤਕਰੀਬਨ ਤਿੰਨ ਤਿੰਨ ਗੁਣਾ ਵੱਧ ਹੁੰਦਾ ਚਾਰ ਚਾਰ ਗੁਣਾ ਵੱਧ
ਹਾਂਜੀ ਜਿਆਦਾ ਹੁੰਦਾ ਮਤਲਬ ਫਿਰ ਉਹੀ ਹ ਨਾ ਇਹਨਾਂ ਦੇ ਮਤਲਬ ਫਿਰ ਦੁੱਧ ਦਾ ਵੀ ਫਰਕ ਹੁੰਦਾ ਹਰ ਇੱਕ ਚੀਜ਼ ਦਾ ਆਪਣਾ
ਇਹਨਾਂ ਦਾ ਦੁੱਧ ਰਾਜੇ ਇਹਨਾਂ ਦਾ ਦੁੱਧ ਹੁੰਦਾ ਜਿਹੜਾ ਗਾਵਾਂ ਦਾ ਉਹ ਤਾਂ ਵਿਕਦਾ ਹੈ, ਸਿਰਫ ਤੀਹ ਤੋਂ ਲੈ ਕੇ ਪੈਣਤੀ ਰੁਪਏ ਸਾਡ
ਠੀਕ ਹੈ ਜੀ ਠੀਕ ਹੈ ਹਾਂਜੀ
ਜੋ ਗਾਵਾਂ ਦਾ ਉਹਦਾ ਉਹਨਾਂ ਦਾ ਆਪਣਾ ਮੱਜਾ ਦਾ ਹੁੰਦਾ ਹੈ। ਮਝਾ ਦਾ ਦੁੱਧ ਵਿਕਦਾ ਸੱਤਰ ਤੋਂ ਲੈ ਕੇ ਪਚੱਤਰ ਰੁਪਏ
ਹਾਂਜੀ, ਬਹੁਤ, ਇਹਦਾ ਹੀ ਬਹੁਤ ਫ਼ਰਕ ਪੈਂਦਾ, ਹਾਂਜੀ। ਜੀ, ਉਹੀ ਹੈ ਕਿ ਮਹਿੰਗਾਈ ਤੇ
ਗਾਵਾਂ ਦਾ ਹੋਰ ਆ। ਜੋ ਗਾਵਾਂ ਹੁੰਦੀਆਂ ਨੇ, ਗਾਵਾਂ ਥੋੜ੍ਹਾ ਇੱਕ ਕਿੱਦਾਂ ਅ ਖਾਂਦੀਆਂ ਘੱਟ ਨੇ, ਮੱਝਾਂ ਖਾਂਦੀਆਂ ਵੀ ਵੱਧ ਨੇ
ਹਨ, ਹਾਂਜੀ, ਹਾਂ। ਉਹੀ ਹੈ ਕਿ ਬਾਕੀ ਖੇਚਲਾਂ ਤਾਂ ਖੇਚਲਾਂ ਦੋਨਾਂ 'ਤੇ ਹੀ ਹੁੰਦੀ ਹੈ, ਹਾਂਜੀ।
ਖੇਚਲਾਂ ਸੇਮ ਹੁੰਦੀ ਹੈ, ਚਾਹੇ ਗਾਂ ਚਾਹੇ ਮੱਝ ਆ। ਚਾਹੇ ਗਾਂ ਚਾਹੇ ਚਾਹੇ ਗਾਂ ਚਾਹੇ ਮ ਮੱਝ ਆ ਖੇਚ
ਮੱਝ ਆ, ਹਾਂਜੀ। ਹਾਂਜੀ-ਹਾਂਜੀ, ਹਾਂਜੀ ਠੀਕ ਹੈ, ਹਾਂਜੀ, ਠੀਕ ਹੈ, ਠੀਕ ਹੈ, ਓਕੇ।